ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਕਿਵੇਂ ਹੋ?
ਬਹੁ ਵਧੀਆ-ਵਧੀਆ ਤੁਸੀਂ ਦੱਸੋ?
ਏਧਰ ਵੀ ਬਹੁਤ ਵਧੀਆ। ਹੋਰ ਕੀ ਕਰ ਰਹੇ ਸੀਗੇ। ਕੁਛ ਨੀ ਬਸ ਹਵਾ ਵਗੈਰਾ। ਵੇਖ ਰਹੇ ਸੀਗੇ ਵੀ ਸੈਰ ਸ਼ਾਮ ਦੀ ਸੈਰ ਤੇ ਜਾਣ ਦਾ ਸੋਚ ਰਹੇ ਸੀਗੇ। ਤੇ ਹਵਾ ਵਗੈਰਾ ਓਨੀ ਹੈ ਨਹੀਂ। ਸੋਚ ਰਹੇ ਸੀ ਵੀ ਅੱਜ ਮੌਸਮ ਐਤਵਾਰ ਕਰਕੇ ਥੋੜਾ ਠੀਕ ਹੋਊਗਾ। ਪਰ ਉਵੇਂ ਆ। ਗਰਮੀ ਜਿਹੀ ਪੈ ਰਹੀ ਹੈ ਥੋੜੀ। ਤੇ ਉਹਦੇ ਕਰਕੇ, ਏ ਸੀ ਚ' ਬਾਹਰ ਹਜੇ ਨਿਕਲੇ ਸੀਗੇ ਤੇ ਸੋਚਿਆ, ਸੈਰ ਕਰ ਲਈਏ ਪਰ ਲੱਗੇ ਨੀ ਉਹਨੀ ਗੱਲਬਾਤ।
ਅੱਛਾ।
ਹਮ- ਹਮ।
ਅੱਜ-ਕੱਲ ਤਾਂ ਊਮ ਫਰੈਸ਼ ਹਵਾ ਰਹਿ ਹੀ ਨਹੀਂ ਗਈ ਆ।
ਉਹ ਵੀ ਹੈ ਪ੍ਰੈਸ਼ ਵੀ ਹੈ ਨੀ'ਤੇ ਫਿਰ ਲੂ ਨਾਲ ਲਈ ਭਰੀ ਵੀ ਹੈ ਸਾਰੀ ਤਾਂ।
ਲੂ ਤਾਂ ਚਲੋ ਲੂ ਤਾਂ ਹੈਗੀ-ਹੈਗੀ ਆ ਅੱਜ-ਕੱਲ ਤਾਂ ਹੀ ਹਵਾ ਚ ਪ੍ਰਦੂਸ਼ਣ ਹੀ ਬੜਾ ਫੈਲਦਾ ਫਿਰਦਾ।
ਹੂੰ, ਪ੍ਰਦੂਸ਼ਣ ਤਾਂ ਬਹੁਤ ਕੁਛ ਕਰਨੀ ਵੀ ਆਪਣੀ ਹੈ ਨਾ ਉਹਦੇ ਚ। ਫਿਰ ਫਰਿੱਜ ਵਗੈਰਾ, ਏਸੀ ਵਗੈਰਾ ਵੀ ਚਲਾਉਂਦੇ ਆ। ਆਪਾਂ ਵੀ ਚਲੋ ਵਰਤਦੇ ਹ ਪਰ ਬਾਕੀ ਤਾਂ ਕਾਰਾਂ, ਗੱਡੀਆਂ ਹੋ ਗਈਆਂ। ਟਰਾਂਸਪੋਰਟ ਹੋ ਗਿਆ ਫੈਕਟਰੀਆਂ ਚ ਨਿਕਲਣ ਵਾਲਾ ਹੋ ਗਿਆ ਸਾਰਾ ਕੁਛ। ਮਿਲਾ ਮਿਲੂ ਕੇ ਹੀ ਆਪਾਂ ਵੀ ਜਿੰਮੇਦਾਰ ਹੈ ਇਦੇ। ਪ੍ਰਦੂਸ਼ਣ ਨੂੰ ਖ਼ਰਾਬ ਕਰਨ ਦੇ ਹੋਰ ਤਾਂ ਕੀ ਹੈ।
ਇਹ ਤਾਂ ਹੈ'ਪਰ ਆਪਣੇ ਜਿਵੇਂ ਪੰਜਾਬ ਚਲੋ, ਪਰਾਲੀ-ਪਰੂਲੀ ਸਾੜਦੇ ਨੇ ਉਹਨੂੰ ਪਰਾਲੀ ਕਿੰਨੇ ਲੋਕ ਲੋਕੀ ਸਾੜਦੇ ਆ, ਨਾ ਉਹਦਾ ਕੋਈ ਕੁਛ ਕਰਦਾ' ਤੇ ਲੋਕੀ ਅਗ। ਅੱਗ ਲਾ ਦਿੰਦੇ ਨੇ ਤੇ ਜੇ ਅੱਗ ਲਾਓਗੇ ਇੰਨਾ ਗੰਦਾ ਤੂੰਆਂ ਨਿਕਲਦਾ। ਕਿ ਉਹ ਲੋਕਾਂ ਨੂੰ ਦੂਸ਼ਿਤ ਕਰਦਾ ਉਹਨ ਕੀ ਹੀ ਕਹਿ ਸਕਦੇ ਹਾਂ।
ਉਹ ਤਾਂ ਹੈ ਪਰ ਪਰਾਲੀ ਵੀ ਤਾਂ ਸਾੜਨ ਮਤਲਬ ਪਰਾਲੀ ਜਿਹੜਾ ਸਾੜਦੇ ਉਹ ਵੀ ਤਾਂ ਫਿਰ। ਮ ਖਲਾਫ ਦਾ ਫਾਇਦਾ ਹੀ ਮਤਲਬ ਕਰਦੇ ਆ ਜਿਹਦੇ ਵਿੱਚ ਕਿਸਾਨ ਇਨਾ ਕਰੇਗਾ ਵੀ ਕੀ। ਇਹੋ ਜਿਹਾ ਕੁਛ ਹੈਗਾ ਨਾ।
ਤਾਂ ਫਾਇਦਾ ਤਾਂ ਹੈਗਾ ਉਹਣ ਅਗਲੇ ਵੀ ਕੀ ਕਰਨ ਦੁੱਗਣੇ ਪੈਸੇ ਲੱਗ ਜਾਂਦੇ ਨੇ ਉਹਨਾਂ ਨੂੰ ਸਟੋਰ ਕਰਕੇ ਕੁਛ ਕਰਨ ਵਾਸਤੇ। ਉਹਨਾਂ ਨੂੰ ਇਹ ਕਿ ਇਹਨਾਂ ਨੂੰ ਸਾੜ ਹੀ ਦੇਈਏ' ਸਾਨੂੰ ਪੈਸੇ ਤਾਂ ਬਚ ਹੀ ਜਾਣਗੇ। ਤਾਂ ਕਰਕੇ ਅਗਲੇ ਵੀ ਕੀ ਕਰਨ ਉਹ ਸਾੜ ਦਿੰਦੇ ਨੇ ਪਰ ਜਿਹੜੇ ਦੂਜੇ ਲੋਕੀ ਨੇ ਉਹ ਤਾਂ ਬਿਮਾਰ ਹੋ ਜਾਂਦੇ ਨੇ। ਕਈਆਂ ਨੂੰ ਤਾਂ ਸਾਹ ਵੀ ਨਹੀਂ ਆਉਂਦਾ ਇੰਨਾ ਔਖਾ ਹਾਲ ਹੋ ਜਾਂਦਾ ਧੂੰਆਂ ਚਾਰੇ ਪਾਸੇ ਫੈਲ ਜਾਂਦਾ।
ਇਹੰਨਾ ਤਾਂ ਠੀਕ ਬਾਰੇ ਦਿੱਲੀ ਦਾ ਬੜਾ ਮਾੜਾ ਹਾਲ ਹੋ ਜਾਂਦਾ' ਕਿਉਂਕਿ ਆਪਣਾ ਤਾਂ ਚਲੋ ਇਥੋਂ ਆਪਾਂ ਕਰ ਤੇ ਖੇਤ-ਖੂਤ ਇੱਥੇ ਖਲਿਆਨ ਹੈਗੇ ਨੇ।
ਉਹ ਤਾਂ ਚਲੋ ਉਹ ਤਾਂ ਵਾਤਾਵਰਨ ਚ ਉਹ ਉਹ ਜਾ ਰਿਹਾ ਨਾ ਪ੍ਰਭਾਵਿਤ ਹੋ ਰਿਹਾ ਉਹ ਸਾਰੇ ਪਾਸੇ ਹੋਏਗਾ। ਉਹਨਾ ਆਪਣੇ ਇੱਧਰ ਹੀ ਹੈ ਵਸੇ ਵਾਤਾਵਰਨ ਦੂਸ਼ਿਤ ਬਾਕੀ ਜਗ੍ਹਾ ਤਾਂ ਹੈ ਹੀ ਨਹੀਂ।
ਹੂੰ, ਉਹੀ ਨਾ ਪਰ ਫੇਰ ਵੀ ਮਤਲਬ ਜਿੰਨਾ ਹੈ ਬਾਕ ਕੀ ਕਿਉਂਕਿ ਬਾਕੀ ਤਾਂ ਵੇਖਦੇ ਆਪਾਂ ਤਾਂ ਪੇੜ-ਪੂੜ ਵੀ ਤਾਂ ਕੱਟੀ ਜਾ ਰਹੇ ਆ। ਬਾਕੀ ਜੇ ਇੱਕ ਥੋੜਾ ਮੋਟਾ ਮਤਲਬ ਕਈ ਉਹਨਾਂ ਚੋਂ ਜਿਹੜੇ ਗਿਣੇ ਚੋਨੇ ਇੱਕ-ਦੁਕਾ ਕੋਨ ਹੋਣਗੇ ਜਿਹੜੇ ਸੋਚਦੇ ਆ ਵਾਤਾਵਰਨ ਬਾਰੇ। ਤੇ ਉਹਨਾਂ ਨੇ ਪੇੜ ਵਗੈਰਾ ਲਾ ਲਏ ਪੌਦੇ ਲਾ ਲਏ ਉਵੇਂ ਕਰਕੇ ਇਹਨਾਂ ਨਾਲ ਕਾਫ਼ੀ ਕੁਛ ਘੱਟਦੀ ਹੈ ਚੀਜ਼ਾਂ ਪਰ ਇੱਥੇ ਪੇੜ ਵੀ ਵੱਢ ਤੇ ਲੱਕੜਾਂ ਲੈਣ ਲਈ ਉਹ ਅਹ ਇਨਫਰਾਸਟਕਚਰ ਵਧੀਆ ਕਰਨ ਲਈ
ਲੋਕੀ ਆਪਦਾ ਲੱਕ ਲਕੜਾਂ ਸਹੀ ਲੈਣ ਨੂੰ ਪੇੜ ਕੱਟਦੇ ਪੇੜ ਲੱਗਦੇ ਨ ਜੇ ਪੇੜ ਕੱਟਣਗੇ ਤਾਂ ਬੱਦਲ ਕਿੱਥੋਂ ਆਉਣਗੇ? ਤੇ ਉਹੀ ਫੇਰ ਮੀਂਹ ਕਿੱਥੋਂ ਆਏਗਾ ਜੇ ਮੀਂਹ ਨਾ ਆਏਗਾ ਤਾਂ ਧੂੰਆਂ ਹੀ ਫੈਲਣਾ ਤੂੰਆਂ। ਥੱਲੇ ਆਏਗਾ ਹੀ ਨਹੀਂ।
ਹੂੰ, ਫਿਰ ਉਹੀ ਉਹ ਤੇ ਜਾਬੀ। ਤੇਜਾਬੀ ਮੀਂਹ ਪੈਂਦਾ ਫਿਰ ਜਦੋਂ ਕਿਉਂਕਿ ਦੀਵਾਲੀ ਵਾਲੇ ਪਾਸੇ ਤਾਂ ਉਹ ਉਹ ਮਤਲਬ ਪਹਿਲਾਂ ਇਹ ਪਿਛਲੇ ਸਾਲ ਦੀ ਜਿਹੜੀ ਦੀਵਾਲੀ ਗਈ ਸੀ ਉਹ ਥੋੜ੍ਹੀ ਠੀਕ ਸੀ। ਪਰ ਪ੍ਰਦੂਸ਼ਣ ਅ ਦੋ ਸਾਲ ਪਹਿਲਾਂ ਤਾਂ ਦੇਖੀਏ ਤਾਂ ਦੀਵਾਲੀ ਵਾਲੇ ਪਾਸੇ ਸੀਗਾ ਹਾਲਾਂਕਿ ਪਟਾਕੇ ਇਨ੍ਹਾਂ ਨਾਲ ਨਹੀਂ ਇੰਨਾ ਹੁੰਦਾ ਜਿੰਨਾ ਪਰਾਲੀਆਂ ਕਰਕੇ ਵੀ ਹੋ ਜਾਂਦਾ ਹੈ ਤੇ ਉੱਥੋਂ ਪਾਕਿਸਤਾਨ ਦਾ ਵੀ ਧੂੰਆਂ ਵਗੈਰਾ ਸਾਰਾ ਉੱਥੋਂ ਹੋ ਕੇ ਇਕੱਠਾ ਹੋ ਜਾਂਦਾ ਇਥੇ। ਫਿਰ ਦਿੱਲੀ ਵਲ ਭੱਜਦਾ
ਉਹ ਤਾਂ ਹੈ ਪਟਾਕੇ ਜਿਵੇਂ, ਹੁਣ ਬੈਨ ਕਰਦੇ ਆ ਆਪਣੇ ਸਰਕਾਰਾਂ। ਪਟਾਕਿਆਂ ਨਾਲੋਂ ਅਲੇ ਕਿੰਨਾ ਕੁ ਰੋਕ ਲੈਣਗੇ ਜਦੋਂ ਤੱਕ ਪਰਾਲੀ ਨੂੰ ਨਾ
ਪਰਾਲੀ ਵੀ ਤੇ ਇਕੱਲੀ ਪਰਾਲੀ ਵੀ ਨੀ ਜਿੰਮੇਦਾਰ ਪਰਾਲੀ ਤੇ ਚਲੋ ਕਿਹੜਾ ਸਾਰਾ ਮਤਲਬ ਬਾਰਾਂ ਦੇ ਬਾਰਾਂ ਮਹੀਨੇ ਚੱਲਦਾ ਰਹਿੰਦਾ ਇਹੀ ਕੰਮ ਇਹ ਵੀ ਮਹੀਨਿਆਂ ਤੇ ਮਹੀਨਿਆਂ ਪਰ ਇਹ ਫੈਕਟਰੀਆਂ ਦਾ ਹੈ ਨਾ ਜਿਹੜਾ ਹੈ। ਹਾਂ, ਇਹ ਸਭ ਆ ਸੀ ਐਨ ਜੀ ਵੀ ਚੱਲ ਜੇ।
ਦਸ-ਦਸ, ਬਾਰਾਂ-ਬਾਰਾਂ ਸਾਲ, ਪੁਰਾਣੀਆਂ ਗੱਡੀਆਂ ਨੇ ਉਹਨਾਂ ਨੂੰ ਐਨ ਓ ਸੀ ਨੀ ਮਿਲਦਾ, ਮਿਲਦਾ ਹੈ ਨੀ ਉਹ ਉਵੇਂ ਘੁਮਾਈ ਫਿਰਦੇ ਨੇ। ਤੇ ਉਹਦੇ ਨਾਲ ਧੂੰਆਂ ਜ਼ਿਆਦਾ ਹੁੰਦਾ ਨਾ ਉਹਨਾਂ ਕੋਲ ਕਈ ਕਾਗਜ਼ ਪੂਰੇ ਹੁੰਦੇ ਨੇ, ਤੇ ਉਹ ਧੂੰਆਂ ਜ਼ਿਆਦਾ ਛੱਡਦੇ ਨੇ ਤੇ ਉਹ ਕੰਮ ਔਖਾ ਕਰਦਾ ਲੋਕਾਂ ਦਾ ਵੀ।
ਤਾਂ ਹੀ ਨਾ ਪਰ ਮਤਲਬ ਲੋਕੀ ਕਹਿਣ ਆ ਵੀ ਪਟਾਕੇ ਵਗੈਰਾ ਜਾਂ ਫਿਰ ਬੈਨ ਜਿਹੜਾ ਇਹਨਾਂ ਲਾਏ ਵ ਆ ਪਟਾਕਿਆਂ ਨਾਲ ਇੰਨਾ ਨੀ ਹੁੰਦਾ। ਹੋ ਜਾਂਦਾ ਕਿਉਂਕਿ ਚਲਾਉਣ ਵਾਲੇ ਤਾਂ ਪਾਗਲਾ ਵਾਂਗ ਵੀ ਚਲਾਉਣ ਲੱਗ ਜਾਂਦੇ ਆ। ਮਾੜਾ ਜਹਾ ਸ਼ਗੁਨ ਕਰ ਲਿਆ ਆਪਾਂ ਤਾਂ ਬਹੁਤ ਆ। ਪਰ ਪਟਾਕਿਆਂ ਨਾਲ ਇੰਨਾ ਨੀ ਹੁੰਦਾ ਕਿਉਕਿ ਇੱਕ ਦਿਨ ਦਾ ਤਾਂ ਤਿਉਹ ਹਮਰਾ ਇੱਕ ਤੋਂ ਦੋ ਦਿਨ ਦਾ ਫੇਰ ਦੀਵਾਲੀ ਕਿੱਥੇ ਆਈ ਐ? ਸਾਲ ਏਡਾ ਵੱਡਾ ਤਿਉਹਾਰ ਆ ਆਪਣੇ ਹਿੰਦੂਆਂ ਦਾ।
ਕਈ ਵਾਰੀ ਇਹ ਕਿ ਮੀਂਹ ਪੈ ਜਾਂਦਾ।
ਹਾਂ,
ਤੇ ਜੇ ਉਹ ਮੀਂਹ ਪੈ ਜਾਂਦਾ ਐ ਤਾਂ ਫੇਰ ਤਾਂ ਧੂੰਆਂ ਥੱਲੇ ਆ ਜਾਂਦਾ ਜੇ ਮੀਂਹ ਨਾ ਪਏ ਥੋੜੇ ਦਿਨ ਉਹ ਫੇਰ ਧੂੰਆਂ ਪਰ ਹੀ ਚੜਿਆ ਰਹਿੰਦਾ ਉਹ ਸਾਹ ਔਖੇ ਕਰਦੇ ਲੋਕਾਂ ਦੇ।
ਉਹੀ ਨਾ ਵੀ ਕੁਦਰਤ ਆਪਣੇ ਤਰਸ ਖਾ ਲੈਦੀ ਔਰ ਆਪਾਂ ਨੀ ਖਾ ਸਕਦੇ। ਮੀਂਹ ਕਿਉਂਕਿ ਇਹ ਟੈਮ ਤਾਂ ਹੈ ਨੀ ਨਵੰਬਰ, ਦਸੰਬਰ। ਇਹ ਨਵੰਬਰ ਦਾ ਤੇ ਅਕਤੂਬਰ ਦਾ ਮੀਂਹ ਪੈਣਾ ਇਹ ਚ ਕੋਈ ਹੈ ਨੀ ਗਾ। ਪਰ ਫਿਰ ਵੀ ਮੀਂਹ ਪੈਂਦਾ ਹਰ ਵਾਰੀ ਮੀਂਹ ਪੈਂਦਾ ਨਾਲੇ।
ਮੀਂ ਤਾਂ ਉਦੋ ਈ ਪ ਪੈਂਦਾ ਜੇ ਆਪਾਂ ਪੇੜ ਲਾਵਾਂਗੇ। ਪੇੜ ਕੱਟੀ ਆਂਦੇ ਤੇ ਪੇੜ ਕੱਟ ਕੇ ਅਗਲੇ ਆਪਦਾ ਕੋਠੀਆਂ ਬਣਾਈ ਜਾਂਦੇ ਨੇ ਉਹ ਜਗ੍ਹਾ ਤੇ।
ਹੂੰ
ਕੋਠੀਆਂ ਚ ਮਹਿਲਾਂ ਵਾਂਗੂ ਮਨਾਉਂਦੇ ਆ ਕਿ ਪੇੜ-ਪੂੜ ਅਗਲੇ ਲਾਉਂਦੇ ਨੀ।
ਇਹੀ ਤਾਂ ਚੱਕਰ ਨੇ ਬਸ ਉਹਨਾਂ ਨੂੰ ਆ ਸਾਨੂੰ ਸਾਡਾ ਬਸ ਕੰਮ ਬਣੇ, ਲੋਕਾਂ ਨੂੰ ਜੋ ਮਰਜ਼ੀ ਹੋਵੇ। ਅੱਜ-ਕੱਲ ਪਤਾ ਈ ਹੈ ਬਿਮਾਰੀਆਂ ਸਾਰਿਆਂ ਦੇ ਘਰਾਂ ਚ ਅਤੇ ਜਿਨ੍ਹਾਂ ਨੂੰ ਸਾਹ ਦੀ ਬਿਮਾਰੀ ਹੋਵੇ ਓਨਾਂ ਦਾ ਕਿੰਨਾ ਔਖਾ ਹੁੰਦਾ ਹੋਏਗਾ।
ਉਹੀ ਤਾਂ ਗੱਲ ਆ ਇਹ ਅਸਥਮਾ ਕਰਕੇ ਮੇਰੇ ਵੀ ਜਾਣਕਾਰੀ ਚ ਅਸਥਮਾ ਉਹ ਤਾਂ ਇਹੀ ਧੂਲ ਮਿੱਟੀ ਤੋਂ ਈ ਹੋ ਗਿਆ ਏ ਧੂੰਆਂ ਕਰਕੇ ਉਹਨਾਂ ਨੂੰ ਜਣੇ-ਖਣੇ ਨੂੰ ਵੀ ਜਵਾਕਾਂ ਨੂੰ ਈ ਅਸਥਮਾ ਦੀ ਇੰਨੀ ਦਿੱਕਤ ਆਈ ਵੀ ਆ ਬਹੁਤ ਜ਼ਿਆਦਾ।
ਉਹੀ ਤਾਂ ਗੱਲ ਐ ਨਾ ਉਹ ਮਾੜੀ ਜਿਹੀ ਮਿੱਟੀ ਉਹਨਾ ਨੂੰ ਚ ਚੜ ਜੇ ਤੇ ਬਸ ਉਹਨਾਂ ਦਾ ਕੰਮ ਖ਼ਰਾਬ ਹੋ ਜਾਂਦਾ ਤੇ ਪਟਾਕਿਆਂ ਦਾ ਧੂੰਆਂ ਤਾਂ ਤੇ ਹੈ ਉਹਨਾਂ ਦਾ ਤਾਂ ਬੁਰਾ ਹਾਲ ਹੁੰਦਾ ਹੋਏਗਾ ਵਿਚਾਰਿਆਂ ਦਾ
ਹੋਰ ਨੇੜੇ-ਤੇੜੇ ਕੁਛ ਕਰ ਵੀ ਨੀ ਸਕਦੇ।
ਹਾਂ ਜਿਹੜੇ ਪਿੰਡਾਂ ਚ ਰਹਿੰਦੇ ਉਹਨਾਂ ਨੂੰ ਤਾਂ ਹਸ
ਦੀਵਾਲੀ ਤਾਂ ਹਾਂ ਦੀਵਾਲੀ ਤਾਂ ਚਲੋ ਪਹਿਲਾਂ ਵੀ ਮਨਾਈ ਜਾਂਦੀ ਸੀ। ਐਵੇਂ ਕਿ ਪਹਿਲਾਂ ਥੋੜ੍ਹੀ ਹੁੰਦਾ ਸੀ ਅੱਜ ਅੱਜ ਤੋਂ ਆਪਾਂ ਪੰਜ ਸਾਲ ਜਾਂ ਦਸ ਸਾਲ ਪਹਿਲਾਂ ਦੇਖੀਏ ਤਾਂ ਸਾਰਾ ਕੁੱਛ ਠੀਕ ਸੀ ਕਿਉਕਿ ਇਨਾ ਵਿਕਾਸ ਹੋ ਨਈ ਰਿਆ ਸੀ। ਜਿਵੇਂ, ਜਿਵੇਂ ਵਿਕਾਸ ਵੱਧ ਰਿਆ ਸਾਰਾ ਕੁੱਛ ਹੋਈ ਜਾਂਦਾ ਤੇ ਚੀਜ਼ਾਂ ੳਥ ਅਜੇ ਵੀ ਸਭ ਠੀਕ ਹੋ ਸਕਦਾ ਪਰ ਇਨਸਾਨ ਇਹੋ ਜਿਹਾ ਹੈ ਮਨੁੱਖ ਉਹ ਕਰੇਗਾ ਨੀ ਆਪਦੀ ਜਰੂਰਤਾਂ ਨੂੰ ਪਹਿਲਾਂ ਰੱਖ ਕੇ
ਜਿਵੇਂ ਹੁਨ ਥਾਂ ਥਾਂ ਤੇ ਇੱਟਾਂ ਦੇ ਭੱਠੇ ਵੀ ਖੁੱਲ੍ਹੇ ਨੇ ਅਤੇ ਇੱਟਾਂ 'ਚ ਜਾਂ ਫੈਕਟਰੀਆਂ ਹੋਣ ਜਾਂ ਇੱਟਾਂ ਦੇ ਪੱਠੇ ਹੋਣ ਉੱਥੋਂ ਕਿੰਨਾ ਗੰਦਾ ਧੂੰਆਂ ਨਿਕਲਦਾ ਉਹ ਸਾਰਾ ਉੱਤੇ ਈ ਜਾਂਦਾ ਥੱਲੇ ਤਾ ਆਉਂਦਾ ਨੀ। ਤੇ ਉਹ ਜਿੰਨਾ ਭੱਠਿਆਂ 'ਚੋਂ ਧੂੰਆਂ ਨਿਕਲਦਾ ਉਹ ਦੁੱਗਣਾ ਨਿਕਲਦਾ ਸਰਕਾਰ ਨੂੰ ਵੀ ਪਤਾ
ਹਾਂ
ਤੇ ਫੇਰ ਵੀ ਮਤਲਬ ਕੁਛ ਕਰਨਾ ਚਾਹੀਦਾ ਉਹਨਾਂ ਨੂੰ ਕਿ ਦੂਸ ਦੁਸ਼ਿਤ ਨਾ ਹੋਵੇ ਵਾਤਾਵਰਨ ਪਰ ਉਹ ਤਾਂ ਚਲੋ ਹੁਨ ਕਦੋਂ ਦਾ ਭੱਠੇ ਖੁੱਲੇ ਹੋਏ ਨੇ ਸਾਰੇ ਪਾਸੇ ਨੇ ਨਾ ਪਿੰਡਾਂ ਚ ਵੀ ਅਤੇ ਸ਼ਹਿਰਾਂ ਵਿੱਚ ਵੀ ਤੇ ਇੱਟਾਂ ਬਨਨੀਆਂ ਸੋਖੀਆਂ ਤਾਂ ਹੈ ਨਹੀਂ
ਸਹੀ ਗੱਲ ਆ ਤੇ ਇਹ ਤਾਂ ਫੇਰ ਜ਼ਰੂਰਤ ਵੀ ਸਾਰਿਆਂ ਦੀ ਆ ਇੱਕ ਇੱਕ ਚੀਜ਼ ਇੱਕ ਇੱਕ ਜਾਨ ਨੂੰ ਚਾਹੀਦੀ ਹੈ ਹ
ਉਹੀ ਤਾਂ ਗੱਲ ਆ ਇ ਇੱਟਾਂ ਨਾਲ ਤਾਂ ਘਰ ਬਣਦੇ ਨੇ ਤੇ ਜੇ ਇੱਟਾਂ ਬਣਨਗੀਆਂ ਤੇ ਉਹਨਾ ਹੀ ਭੱਠਿਆਂ ਚੋ ਧੂਆਂ ਨਿਕਲਨਾ ਤੇ
ਹਾਂ
ਇਹੀ ਤਾਂ ਗੱਲ ਆ
ਪਰ ਮਿਹਨਤ ਵੀ ਬਹੁਤ ਆ ਦਿਹਾੜੀ ਵੀ ਮੇਰੇ ਖਿਆਲ ਘੱਟ ਹੀ ਦਿੰਦੇ ਨਾ ਉਹਨਾਂ ਨੂੰ
ਹਾਂ ਦਿਹਾੜੀ ਤਾਂ ਘੱਟ ਹੀ ਮਿਲਦੀ ਆ ਲੇਬਰ ਨੂੰ ਅੱਜ ਕੱਲ ਕਿੱਥੇ ਦਿਹਾੜੀ ਦੇਂਦੇ ਜ਼ਿਆਦਾ
ਹੁ ਬਸ ਵਰਤੋਂ ਕਰ ਲੈਂਦੇ ਹੋਰ
ਨਾਲੇ ਉਹਨਾਂ ਨੂੰ ਜਿਹੜੇ ਭੱਠਿਆਂ ਦੇ ਉਹ ਲੇਬਰ ਲੱਗੇ ਹੋਏ ਨੇ ਦਿਹਾੜੀਏ ਉਹਨਾਂ ਨੂੰ ਕਿੰਨਾ ਔਖਾ ਹੁੰਦਾ ਹੈਏਗਾ ਜਦੋਂ ਉਹਨਾਂ ਨੂੰ ਧੂੰਆਂ ਪੈਂਦਾ ਹੋਏਗਾ ਯਾ ਇੱਟਾਂ ਗਰਮ ਹੋਣਗੀਆਂ ਚੱਕਨਾ ਹੋਣਗਾ ਸਾਰਾ
ਹਾਂ
ਉਹਨਾਂ ਦੇ ਵੀ ਤਾਂ ਸ਼ਰੀਰਾਂ ਦਾ ਹੁੰਦਾ ਹੀ ਆ ਤੇ ਜੇ ਉਹਨਾਂ ਨੂੰ ਮਤਲਬ ਜ਼ਿਆਦਾ ਧੂੰਏ ਰਹਿਣਗੇ ਅਗਲਿਆਂ ਨੂੰ ਵੀ ਤਾਂ ਸਾਹ ਦੀ ਬਿਮਾਰੀ ਹੋਣੀ ਹੋਣੀ ਆ
ਹੋਨੀਆਂ ਨਾਲੇ ਹਾਂ ਛੋਟੀ ਛੋਟੀ ਕੁੜੀਆਂ ਲੇ ਚਾਈਲਡ ਲੇਬਰ ਵਗੈਰਾ ਹਾਂ ਸਹੀ ਗੱਲ ਕੋਈ ਹੈ ਨੀ ਗਾ ਬਸ ਕੰਮ ਤੋਂ ਹੀ ਆ ਮਤਲਬ ਸਾਰਿਆਂ ਨੂੰ ਬਾਕੀ
ਉਹ ਅਗਲੇ ਸਾਰਿਆਂ ਨੂੰ ਪੈਸੇ ਚਾਹੀਦੇ ਫੇਰ ਪੈਸੇ ਐਂ ਹੀ ਬੰਨੇ ਆਪਦਾ ਸਰੀਰ ਬਿਮਾਰ ਕਰ ਕਰਕੇ।
ਉਹ ਤਾਂ ਹੈ ਫਿਰ ਜਿਹੜਾ ਮਜਬੂਰ ਹੈ ਬੰਦਾ ਉਹ ਫੇਰ ਇਹ ਨੀ ਨਾ ਦੇਖਦਾ ਵੀ ਕੰਮ ਉਹਨੇ ਕਿੱਥੇ ਕਰਨਾ
ਹਾਂ ਉਹ ਤਾਂ ਹੈ ਹੁਣ ਜਿਹੜੇ ਪੱਠੇ ਚਲਾਂਦੇ ਨੇ ਉਹਨਾਂ ਨੂੰ ਤਾਂ ਬਸ ਜਿੰਨਾ ਮਰਜ਼ ਜੀ ਪ੍ਰਦੂਸ਼ਣ ਨਿਕਲੀ ਜਾਏ ਜਿੰਨਾ ਮਰਜ਼ੀ ਦੂਸ਼ਿਤ ਹੋਏ ਸਾਨ ਤਾਂ ਪੈਸੇ ਚਾਹੀਦੇ ਨੇ।
ਹੁ ਚਾਹੀਦੇ ਆ ਵੀ ਛੋਟੇ ਛੋਟੇ ਬੱਚੇ ਵੀ ਲੱਗੇ ਰਹਿੰਦੇ ਆ ਏਵੇਂ ਕਿਉਂਕਿ ਕਿ ਉਹਨਾਂ ਦੀ ੳ ਉਮਰ ਤਾਂ ਹੈ ਨੀ ਉਮਰ ਵੀ ਨਾਲੇ ਸਰੀਰ ਓਨਾ ਓਡਾ ਹੈ ਨੀ ਉਹਨਾਂ ਦਾ ਜਿਹੜਾ ਸਾਰ ਸਕੇ
ਉਹ ਛੋ ਛੋਟੇ ਬੱਚਿਆਂ ਦੇ ਤਾਂ ਸਰੀਰ ਹੁਨ। ਬੜੇ ਹੀ ਨਾਜੁਕ ਨੇ ਉਹਨਾਂ ਨੂੰ ਤਾਂ ਸਾਹ ਦੀ ਉਹੀ ਬਿਮਾਰੀ ਹੋ ਜਾਣੀ ਜਲਦੀ ਜਲਦੀ ਚ ਜ਼ਿਆਦਾ ਧੂੰਆਂ ਉਹਨਾਂ ਦੇ ਸਰੀਰ ਚੋੜਿਆ ਗਿਆ ਫੇਫੜੇ ਹੀ ਖ਼ਰਾਬ ਹੋ ਜਾਣੇ ਉਹਨਾਂ ਦੇ ਤਾਂ
ਕਰ ਜਾਂਦੇ ਆ ਕਈ ਹਾਲਾਂਕਿ ਇਹ ਚੀਜ਼ਾਂ ਤਾਂ ਮੇਰੇ ਖਿਆਲ ਬੈਨ ਹੈਗੀਆਂ ਵੀ ਨੇ ਪਰ ਕੋਈ ਲੈਂਦਾ ਹੀ ਨਹੀਂ ਸੀਰੀਅਸ ਇਹਨੂੰ ਨਾ ਕੋਈ ਹੈਗਾ ਇਹਦੇ ਬਾਰੇ ਵੀ ਸੋਚ ਸੋਚਦਾ ਵੀ ਨਹੀਂ ਕੋਈ। ਸੋਚ ਕੇ ਵੀ ਰਾਜੀ ਨਹੀ ਵੀ ਅਸੀਂ ਕਰਨਾ ਕੀ ਹੈ। ਰਹੇ ਹਾਂ ਫੇਰ ਜਿਹਨੀ ਮਜਬੂਰੀ ਉਹ ਤਾਂ ਫੇਰ ਜਿਵੇਂ ਮਰਜੀ ਕੰਮ ਕਰਨ ਤਾਂ ਤਿਆਰ ਹੋਈ ਸੀ।
ਅਰੇ ਪੈਸੇ ਕਮਾਣੇ ਉਹਨਾਂ ਨੇ ਚਾਹੇ ਜਵਾਕ ਬਿਮਾਰ ਹੋਣ ਚਾਹੇ ਜੋ ਮਰਜ਼ੀ ਹੋਏ ਅਗਲਿਆ ਨੂੰ ਤਾਂ ਪੈਸੇ ਨਾਲ ਹੀ ਮਤ ਮਤਲਬ ਆ ਤਾਂ ਫ਼ਿਰ ਉਹ ਆ, ਚਲੋ ਹੁੰਦੇ ਨੇ ਕਈ ਆਰਥਿਕ ਤੌਰ ਤੋਂ ਥੋੜ ੜੇ ਜ ਪਿੱਛੇ ਤੇ ਲੋਕੀ ਫੇਰ ਆਪਦੇ ਬੇ ਬੱਚਿਆਂ ਨੂੰ ਲਾ ਦਿੰਦੇ ਕੰਮ ਤੇ ਚਾਹੇ ਛੋਟੇ ਹੋਣ ਚਾਹੇ ਵੱਡੇ ਹੋਣ।
ਹੋ ਬਹੁਤ ਮੈਂ ਵੀ ਬਹੁਤ ਦੇਖਿਆ ਕੀਤਾ। ਪਰ ਹੈ ਨੀ ਕੋਈ ਫੇਦਾ, ਚਲੋ ਕੋਈ ਗੱਲ ਨੀ ਜੀ। ਕਰਨਦੇ ਆ ਫਿਰ। ਸਤਿ ਸ਼੍ਰੀ ਅਕਾਲ।।
ਸਸਰੀਕਾਲ।